ਹੋਰ ਕੀ ਹਾਲ ਹੈ
ਮ ਮੈਂ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਨੇ
ਹਾਂਜੀ-ਹਾਂਜੀ ਸਭ ਵਧੀਆ ਨੇ। ਬਸ ਵਧੀਆ, ਬਸ-ਬਸ ਬਿਲਕੁਲ-ਬਿਲਕੁਲ ਹੋਰ ਗਰਮੀ ਦੇ ਸੁਣਾਓ ਕੀ ਮੋਲ ਚਾਲ ਨੇ ਇੱਥੇ ਤਾਂ ਗਰਮੀ, ਹੋਰ ਕੀ ਇੱਕ ਤਾਂ ਗਰਮੀ ਵੀ ਇੰਨੀ ਆ ਉਤੋਂ ਦੇ ਵੇਖੋ ਪਾਣੀ ਵੀ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੁੰਦਾ ਨਾ ਪੀਣਾ
ਬਿਲਕੁਲ ਜੀ ਬਿਲਕੁਲ।
ਬੱਚਿਆਂ ਨੂੰ ਵੀ ਪਾਣੀ ਪਿਆਣਾ ਬਹੁਤ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਨਾ ਪਾਣੀ ਪਾਣੀ ਪੀਂਦੇ ਨਹੀਂ ਹੈਗੇ ਹੈ ਨਾ ਨੱਠਦੇ ਨੇ ਕਿ ਪਾਣੀ ਨਹੀਂ ਪੀਂਦੇ, ਜਿਵੇਂ ਕਹਿ ਦਿਉ ਕਿ ਪਾਣੀ ਪੀ ਲਿਓ ਕਈ ਵਾਰੀ ਇੱਦਾਂ ਹੁੰਦਾ ਪਾਣੀ ਪੀ-ਪੀ ਕੇ ਨਾ ਭੁੱਖ ਨਹੀਂ ਲੱਗਦੀ।
ਹਾਂਜੀ ਉਹ ਰੋਟੀ ਨਹੀਂ ਖਾਧੀ ਜਾਂਦੀ ਬਿਲਕੁਲ।
ਏਦਾਂ ਲੱਗਦਾ ਪਤਾ ਨੀ ਬਸ ਢਿੱਡ ਭਰਿਆ ਪਿਆ ਕੁਛ ਖਾਣ ਤੇ ਦਿਲ ਈ ਨੀ ਕਰਦਾ ਬਸ ਮਨ ਕਰਦਾ ਕਿ ਤੁਸੀਂ ਤੁਸੀਂ ਨਾ ਬਸ ਪਾਣੀ ਪੀ ਵੀ ਜਾਓ ਤੁਹਾਨੂੰ ਪਿਆਸ ਵੀ ਨਹੀਂ ਹੈਗੀ, ਬਸ ਪਾਣੀ ਪੀ ਵੀ ਜਾਓ ਬਸ।
ਪਾਣੀ ਪੀਈ ਜਾਓ ਸਹੀ ਗੱਲ ਹੈ।
ਹਾਂਜੀ ਜਿਵੇਂ ਤਾਂ ਹੁਣ ਤੁਹਾਨੂੰ ਪਤਾ ਹੀ ਆ ਬੱਚਿਆਂ ਨੂੰ ਤਾਂ ਬਈ ਪਿਆਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਉਹਨਾਂ ਨੇ ਦੇਖੋ ਖੇਲਣਾ ਵੀ ਹੈਗਾ। ਬਿਲਕੁਲ-ਬਿਲਕੁਲ, ਬਿਲਕੁਲ ਦੇਖੋ ਪਾਣੀ ਦੀ ਕਮੀ ਵੀ ਹੋ ਜਾਂਦੀ ਹੈ ਉਹ ਵੀ ਚੰਗੀ ਗੱਲ ਨਹੀਂ ਹੈਗੀ ਉਹ ਬਿਮਾਰੀਆਂ ਆਪਣੇ ਨੂੰ ਲੱਗਦੀਆਂ। ਹਨਾ ਫਿਰ ਇਸ ਹਾਂਜੀ ਬਿਲਕੁਲ-ਬਿਲਕੁਲ ਜਿਵੇਂ ਦਾ ਬੱਚਾ ਬੱਚੇ ਕੀ ਕਰਦੇ ਨੇ ਜਾਂਦੇ ਨੇ ਖੇਲਣ ਲਈ ਹੈ ਨਾ ਬਾਹਰ ਚਲੇ ਜਾਂਦੇ ਨੇ, ਤੇ ਖੇਲ ਕੇ ਆਣਾ ਉਹਨਾਂ ਨੇ ਕੀ ਕਰਨਾ ਫਰਿੱਜ ਖੋਲ ਲਿਆ ਠੰਡਾ ਪਾਣੀ ਪੀ ਲੈਂਦੇ ਦੇਖੋ ਉਹ ਵੀ ਸਹੀ ਨਹੀਂ ਰਹਿੰਦਾ। ਤੁਸੀਂ ਖੇਲ
ਉਹ ਨੁਕਸਾਨ ਦਿੰਦਾ ਨਾ ਇੱਕਦਮ ਸਰਦ-ਗਰਮ ਹੁੰਦਾ।
ਤੁਹਾਡਾ ਸਰੀਰ ਗਰਮ ਏ ਤੁਸੀਂ ਆ ਕੇ ਇੰਨਾ ਠੰਡਾ ਪਾਣੀ ਪੀਂਦੇ ਪਏ ਓ ਉਹ ਸਾਨੂੰ ਨਾ ਇਫੈਕਟ ਪੈ ਜਾਂਦਾ ਇਸ ਕਰ
ਹਾਂਜੀ ਪਰ ਬੱਚੇ ਨਹੀਂ ਮੰਨਦੇ ਨਾ ਬੱਚੇ ਪੀਂਦੇ ਹੀ ਠੰਡਾ ਨੇ। ਉਹਨਾ ਨੂੰ ਤੇ ਆਂਦਿਆਂ ਹੀ ਚਾਹੀਦਾ ਐ। ਵੈਸੇ ਕਹਿੰਨੇ ਆ, ਮਟਕੇ ਦਾ ਪਾਣੀ ਪੀਣਾ ਚਾਹੀਦਾ।
ਬਿਲਕੁਲ-ਬਿਲਕੁਲ ਉਹਦਾ ਤੇ ਠੰਡਾ ਪਾਣੀ ਰਹਿੰਦਾ ਮਟ ਕੇ ਦਾ। ਹਾਂ, ਚਲੋ ਵਧੀਆ ਉਹਦੇ ਨਾ ਫਰਿ ਉਹਦੇ ਨਾਲ ਫਰਿਜ ਦੇ ਨਾਲੋਂ ਜ਼ਿਆਦਾ ਕੁਆਂਟਿਟੀ ਠੰਢੀ ਹੁੰਦੀ ਪਾਣੀ ਦੀ, ਹੈਨਾ, ਅਸੀਂ ਪਹਿਲਾਂ ਯੂਜ ਕਰਦੇ ਸੀ ਹੁਣ ਨੀ ਕੀਤਾ ਮਤਲਬ ਘਰੇ ਲਿਆਂਦਾ ਹੋਇਆ ਸੀ।
ਮਟਕਾ ਸਹੀ ਰਹਿੰਦਾ। ਕੀ ਫਰਿਜ ਦਾ ਪਾਣੀ ਨੁਕਸਾਨ ਦਿੰਦਾ ਨਾ ਵੀ ਤੇ ਗਲਾ ਫੜਿਆ ਜਾਂਦਾ ਚਾਟੀ
ਬਿਲਕੁਲ-ਬਿਲਕੁਲ ਨਾਲੇ ਬਰਫ਼ ਵੀ ਤਾਂ ਸਹੀ ਨੀ ਨਾ ਹੁੰਣ
ਬਰਫ਼ ਵੀ ਸਹੀ ਨਹੀਂ ਹੁੰਦੀ ਬਿਲਕੁਲ ਬਿਲਕੁਲ ਗੈਸ ਦੀ ਹੁੰਦੀ ਏ ਨਿਰੀ ਗੈਸ
ਬਿਲਕੁਲ-ਬਿਲਕੁਲ। ਤਾਂਹੀ ਤਾਂ ਮੈਂ ਪਤਾ ਕੀ ਕਰਦੀ ਹਾਂ ਹੁਣ ਮਤਲਬ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ-ਕੱਲ੍ਹ ਨਾ ਬੱਸ ਬਚਾਇਆ ਲਈ ਉਹ ਕਿੰਨੇ ਰਸਨੇ ਵਗੈਰਾ ਆ ਗਏ
ਹਾਂਜੀ-ਹਾਂਜੀ।
ਅਲਗ-ਅਲੱਗ ਮਤਲਬ ਥੋੜ੍ਹੇ ਜਿਹੇ ਫਲੇਵਰ ਦੇ ਹੁੰਦੇ ਨੇ। ਹਨਾ ਕੋਈਵੇਂ ਲੀਚੀ ਦਾ ਹੋ ਗਿਆ, ਅੰਬ ਦਾ ਹੋ ਗਿਆ। ਬਚਾਇਆ ਨੂੰ ਨਾ ਫਿਰ ਮੈਂ ਕੀ ਕਰਦੀ ਹਾਂ ਬੋਟਲ 'ਚ ਪਾ ਕੇ ਨਾ ਉਹਨਾਂ ਨੂੰ ਫੇਿਰ ਸ਼ੇਕ ਕਰਕੇ ਤੇ ਮੈਂ ਉਹ ਦੇ ਦਿੰਦੀ ਹਾਂ ਬੱਚੇ ਦੇਖੋ ਏਦਾਂ ਬੱਚਿਆਂ ਕੋਲ ਪਾਣੀ ਵੀ ਪੀਤਾ ਗਿਆ ਤੇ ਸਾਡਾ ਕੰਮ ਵੀ ਪੂਰਾ ਹੋ ਗਿਆ। ਗਿਆ। ਕਿਉਂਕਿ ਤੁਹਾਨੂੰ ਪਤਾ ਬੱਚਿਆਂ ਨੂੰ ਨਾ ਤੁਸੀਂ ਕੋਈ ਵੀ ਮਤਲਬ ਸਿੰਪਲ ਚੀਜ਼ ਨੂੰ ਥੋੜਾ ਜਿਹਾ ਚੇਂਜ ਕਰਕੇ ਦੇਦੋ ਨਾ ਉਹਨੂੰ ਥੋੜ੍ਹੀ ਜਿਹੀ ਚੇਂਜ ਕਰਕੇ ਕੁਛ ਹਾਂ ਬਿਲ ਉਹਨੂੰ ਲੱਗੇਗਾ ਪਤਾ ਨੀ ਕੋਈ ਨਾ ਦੂਜੀ ਚੀਜ਼ ਲੈਣੀ ਆ ਉਹ ਚੀਜ਼ ਹੈ ਹੀ ਨਹੀਂ
ਹਮ ਹਮ ਹ
ਹੋ ਜਾਂਦੇ ਨੇ ਮੈਂ ਤਾਂੁ ਖੁਦ ਇਨੀ ਮਤਲਬ ਜਿਵੇਂ ਗਰਮੀ ਪੈ ਰਹੀ ਹੈ ਮੈਂ ਤਾਂ ਕਦੀ ਕੁਛ ਬਣਾ ਕੇ ਕਦੀ ਨਿੰਬੂ ਪਾਣੀ ਤੁਹਾਨੂੰ ਪਤਾ ਉਹਨੂੰ ਪ ਲੱਸੀਆਂ ਵੀ ਆ ਜਾਆਂ ਨੇ ਬਟ ਮੈਂ ਬਾਹਰ ਦੀ ਤਾਂ ਲੱਸੀ ਘੱਟ ੇ ਦੀ ਤੁਹਾਨੂੰ ਵੀ ਪਤਾ ਹੋਣਾ ਹਨਾ ਦੇ ਪੈਕਿਟ
ਹਾਂਜੀ ਹਾਂਜੀ ਛਾਜ ਵਗੈਰਾ ਦੇ ਸਭ ਕੁਝ
ਬਿਲਕੁਲ ਬਿਲਕੁਲ ਬਟੈਂ ਥੋੜ੍ਹਾ ਨਾ ਘਟ ਹੀ ਰੱਖਦੀਾਂ ਕਿਉਂਕਿ ਪਤਾ ਨਹੀਂੀ ਹੁੰਦਾ ਨਾ ਕਿ ਉਹ ਸਹੀ ਹੈ ਲੱਸੀ ਹਨਾ ਸਹੀ
ਕਦੋਂ ਦੀ ਬਣੀਏ ਕੀ ਹੈ ਕੀ ਨਹੀਂ ਹੈ ਇਹ ਹੁੰਦਾ ਨਾ ਅਸੀਂ ਸੋਚਦੇ ਹ ਫਰੈਸ਼ ਚੀਜ਼
ਬਿਲਕੁਲ ਬਿਲੁ ਬਿਲਕੁਲ ਬਿਲਕੁਲ ਟਾਈਮ ਉਹਤੇ ਮਤਲਬ ਜਿਵੇਂ ਦਿੱਤੀ ਹੁੰਦੀ ਹੈ ਡੇਟ ਕਿ ਇਹਦੇ ਵਿੱਚ ਹੈਗੀ ਆ ਹਜੇ ਤਿੰਨ ਚਾਰ ਦਿਨਾਂ ਦੀ ਹਨਾ ਬ ਸਾਨੂੰ ਨੀ ਪਤਾ ਤਾਂ ਹੁੰਦਾ ਕਿ ਉਹ ਚੀਜ਼ ਸਹੀ ਹੈ ਕਿ ਨਹੀਂ ਹੈਗੀ ਇਸ ਕਰਕੇ ਮੈਂ ਤੇ ਆਪ ਹੀ ਘਰੇ ਹੀ ਬਣਾ ਕੇ ਨਾ ਲੱਸੀ ਨੂੰ ਮੈਂਨੂੰ ਉਹ ਦਹੀਂ ਵੀ ਘਰੈ
ਬਹੁਤਾ ਵਧੀਆ ਕਰਦੇ ਹੋ ਹਾਂਜੀ ਹਾਂਜੀ
ਬੱਚੇ ਚਲੋ ਥੋੜ੍ਹੇ ਬਹੁਤੇ ਖਾਣ ਮੱਖਣ ਮੁੱਖਣ ਸਭ ਕੁਛ ਘਰੇ ਕੱਢ ਲੈਂਦੇ ਹਾਂ ਫਿਰ ਮੈ ਦਹੀਂ ਨਾ ਉਹਨ ਮਿੱਟੀ ਦਾ ਬਰਤਨ ਰੱਖਿਆ ਹੋਇਆ ਮੈਂ ਇਸ ਤਰਫ ਇਹ ਰੜਕਣ ਲਈ ਫ ਲੱਸੀ ਉਹਦੇ ਵਿੱਚ ਬਣਾ ਕੇ ਨਾ ਉਹ ਮੈਂ ਬੱਚਿਆਂ ਨੂੰ ਦੇ ਦਿੰਦੀ ਹੁੰਦੀ ਹਾਂ ਮੈਂ ਕਿਹਾ ਚਲੋ ਐ ਤਾਂ ਤੁਸੀਂ ਪੀਓ
ਇਹ ਤੇ ਬਹੂਤ ਸਹੀ ਗੱਲ ਹੈ ਨਿੰਬੂ ਮਸਾਲਾ ਵੀ ਘਰ ਹੀ ਬਣਾ ਲਿਆ ਕਰੋ ਉਹਨੂੰ ਨਿੰਬੂ ਪਾਣੀ ਦਾ ਪਾ ਮਸਾਲਾ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਿੰਬੂ ਪਾਣੀ ਦਾ ਮਸਾਲਾ ਉਹ ਮਤਲਬ ਕਿੱਦਾਂ
ਨਿੰਬੂ ਲੈ ਕੇ ਨਿੰਬੂ ਨੂੰ ਨਚੋੜ ਲਓ ਸਾਰੇ ਫਿਰਰ ਵੀ ਉਹਦੇ ਵਿੱਚ ਜਿੰਨੀ ਕੁਆਂਟਿਟੀ ਨਿੰਬੂ ਇਹਦੇ ਨਾ ਉਸ ਤੋਂ ਦੁਗਣੀ ਕੁਆਂਟਿਟੀ ਚੀਨੀ ਦੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਮਿਕਸ ਕਰਕੇ ਸੁਕਾਣ ਵਾਸਤੇ ਰੱਖ ਦੋ ਛਾਵੇ ਪੱਖੇ ਥੱਲੇ ਸੁੱਕ ਜਾਏ ਉਹ ਸੁ ਕੁ ਜਾਏਗੀ ਤੇ ਉਹ ਫੇਰ ਉਹਨੂੰ ਨਾ ਪੀਸ ਲਓ ਪਾੋਡਰ ਜ ਬਣ ਜਾੇਗਾ ਉਹਦੇ ਵਿੱਚ ਫੇਿਰ ਤੁਸੀਂ ਥੋੜ੍ਹਾ ਕਾਲਾ ਨਮਕ ਪਾਉ। ਪੁਦੀਨਾ ਪਾਓ ਪ-ਪੀਸ ਲਓ ਉਹਦੇ ਵਿੱਚ ਤੇ ਉਹਦੇ ਵਿੱਚ ਹੋਰ ਜਿਵੇਂ ਭੁਣਿਆ ਹੋਇਆ ਜੀਰਾ ਹੁੰਦਾ ਹੈ ਉਹ ਦਾ ਟੇਸਟ ਅਲੱਗ ਆਉਂਦਾ ਹੈ ਉਹ ਵੀ ਪੀਸ ਲੋਓ ਬਹੁਤ ਟੇਸਟ ਹੀ ਹੁੰਦਾ ਮਤਲਬ ਅ ਬਣ ਜਾਂਦਾ ਸੋ ਉਹਦੇ ਵਿੱਚ ਘੋਲ ਕੇ ਦੋ ਚਮਚੇ ਘੋਲ ਕੇ ਬੱਚਿਆਂ ਨੂੰ ਦੇ ਦੋ ਥੋੜਾ ਟੇਸਟ ਵੀ ਅੱਛਾ ਲੱਗੇਗਾ ਕਰ ਦਾ ਹੋਏਗਾ ਤੇ
ਅੱਛਾ ਅੱਛਾ ਅੱਛਾ ਚਲੋ ਵਧੀਆ ਗੱਲ ਹੈ ਮੈਂ ਕਰਾਂਗੀ ਟਰਾਏ ਵ ਨਾ ਮੈਂ ਤੇ ਇੱਦਾਂ ਨਿੰਬੂ ਪਾਣੀ ਬਣਾ ਕੇ ਦੇ ਦਿੰਦੀ ਹੁੰਦੀ ਬੱਚਿਆਂ ਨੂੰ।
ਤੇ ਨਿੰਬੂ ਨਚੋੜੋ ਕੱਟੋ ਲੱਭੋ ਹਨਾ ਇਹੀ ਹੁੰਦਾ ਪਹਿਲੇ ਹੀ ਨਚੋੜ ਕੇ ਬਣਾ ਕੇ ਰੱਖ ਲੋੋ।
ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਤਾਂ ਸਹੀ ਕਿਹਾ ਤੁਸੀਂ। ਅਤੇ ਮੈਂ ਤਾਂ ਹੁਣ ਇੱਦਾਂ ਹੀ ਟਰਾਈ ਕਰਾਂਗੀ। ਕੀ ਬਣਾ ਕੇ ਨਾ ਬੱਚਿਆਂ ਨੂੰ ਦੇ ਦਾਗੀ ਦੇਖੋ ਬਚੇ ਦੇਖੋ ਸਾਨੂੰ ਸਹੀ ਹੁੰਦਾ ਹੈ ਕਿ ਸਾਡੇ ਨਾ ਬੱਚੇ ਕਰ ਲੈਣ।
ਹਾਂਜੀ ਹਾਂਜੀ
ਹਨਾ ਬੱਚੇ ਸਾਡੇ ਪੀ ਲੈਣ। ਉਹਨਾਂ ਨੂੰ ਚਲੇ ਜਾਏ ਉਹਨਾਂ ਦੇ ਅੰਦਰ ਦੇਖੋ ਸਾਨੂੰ ਤੋਂ ਜ਼ਿਆਦਾ ਟੈਨਸ਼ਨ ਬਚੇ
ਬਿਲਕੁਲ ਜੀ ਬਿਲਕੁਲ ਸਹੀ ਗੱਲ ਨਹੀਂ ਗਰਮੀ ਵੀ ਤਾਂ ਇੰਨੀ ਪੈ ਰਹੀ ਹੈ। ਝਟ ਹੀ ਤਬੀਅਤ ਖਰਾਬ ਹੋਣ ਲੱਗੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਤਬੀਅਤ ਖਰਾਬ ਹੋ ਜਾਂਦੀ ਗਰਮੀ ਕਰਕੇ।
ਹੋਰ ਕੀ ਨਾਲ ਨਾ ਮੌਸਮ ਦਾ ਵੀ ਥੋੜ੍ਹਾ ਬਹੁਤ ਪਤਾ ਨੀ ਚੱਲਦਾ। ਮੌਸ ਮੌਸਮ ਸਹੀ ਹੁੰਦਾ ਆ ਕਿਸੇ ਵੇਲੇ ਖ਼ਰਾਬ ਹੁੰਦਾ ਸਾਡੇ ਸਵੇਰ ਦਾ ਇੱਦਾਂ ਹੀ ਹੋ ਰਿਹਾ। ਕਦੀ ਬੱਦਲ ਆ ਰਹੇ ਨੇ ਅਤੇ ਕਦੀ ਧੁੱਪ ਨਿਕਲਦੀ ਪਈ ਹੈ। ਦੇਖੋ ਉਹ ਖਰਾਬ ਹੀ ਹੈ। ਬਿਲਕੁਲ ਬਿਲਕੁਲ ਨਾਲੇ ਗਰਮੀ ਵੀ ਹੈਗੀ। ਇਹ ਨਾਲੇ ਨਾ ਕੁੱਛ ਖਾਧਾ ਵੀ ਨਹੀਂ ਜਾਂਦਾ।
ਖਾਦਾਂ ਨੀ ਜਾ ਰਿਹਾ ਬਸ ਲਿਕੁਿਡ ਹੀ ਪੀਣ ਤੇ ਮਨ ਕਰਦਾ।
ਬਸ ਬਸ ਬਿਲਕੁਲ ਬਿਲਕੁਲ ਦੇਖੋ ਅੱਜ ਕੱਲ ਨਾ ਮਤਲ ਸ ਗਰਮੀ ਦੇ ਕਾਰਨ ਨਾ ਸਾਨੂੰ ਮਤਲਬ ਰਸੋਈ ਚ ਕੁਝ ਬਣਾਣ ਤੇ ਵੀ ਆਲਸ ਆਂਦਾ ਹੈ।
ਬਣਾਣ ਤੇ ਵੀ ਆਦਾ ਬਿਲਕੁਲ ਗਰਮੀ ਚ ਵੜਨ ਦੇ ਦਿਨ ਹੀ ਕਰਦਾ ਰਸੋਈ ਚ ਪਰ ਇਹ ਵੀ ਖਾਣਾ ਤੇ ਘਰ ਦਾ ਹੀ ਖਾਣਾ ਨਾ ਕਰਕੇ ਬਣਾਣਾ ਤੇ ਪਏਗਾ ਹੀ।
ਉਹ ਤਾਂ ਗੱਲ ਹੈਗੀ ਆ ਓ ਬਣਾਣਾ ਵੀ ਆਪ ਹੀ ਹੈ ਨਾੇ ਨਾ ਮਤਲਬ ਤੇ ਨਾਲ ਨਾ ਕਿ ਗਰਮੀ ਦੇ ਨਾਲ ਸਾਨੂੰ ਨਾ ਚਲੋ ਪਾਣੀ ਤਾਂ ਅਸੀਂ ਪੀਣਾ ਪੀਣਾ ਆ ਸਾਨੂੰ ਭੁੱਖ ਵੀ ਨੀ ਲੱਗਦੀ।
ਬਿਲਕੁਲ ਬਿਲਕੁਲ ਉਹ ਪਾਣੀ ਜ਼ਿਆਦਾ ਵੀ ਪੀ ਲੋੋ ਤੇ ਤਾਂ ਵੀ ਤੇ ਪੇਟ ਆਪ ਆਫਰ ਜਾਂਦਾ ਹਨਾ।
ਹੋਰ ਕੀ ਹਾਂਜੀ ਹਾਂਜੀ ਦੇਖੋ ਸਾਡੀ ਬੋਡੀ ਦੇ ਵਿੱਚ ਨਾ ਪਾਣੀ ਵੀ ਸਹੀ ਹੋਣਾ ਚਾਹੀਦਾ। ਮਾਤਰਾ ਦੇ ਵਿੱਚ ਤੇ ਸਾਡੀ ਰੋਟੀ ਵੀ ਸਹੀ ਹੋਣੀ ਚਾਹੀਦੀ ਹੁਣ ਐਂ ਤਾਂ ਹੈ ਨਹੀਂ ਕਿ ਸਾਡਾ ਪਾਣੀ ਪੂਰੇ ਸਰੀਰ ਦੇ ਵਿੱਚ ਸਾਡੇ ਕੋਲ ਪਾਣੀ ਪਾਣੀ ਸਾਡੇ ਕੋਲ ਤਾਂ ਰੋਟੀ ਕੁਛ ਪ੍ਰੋਟੀਨ ਹੈ ਹੀ ਨਹੀਂ
ਪ੍ਰੋਟੀਨ ਹੈ ਹੀ ਨਹੀਂ ਓ ਹੀ ਤੇ।
ਵੇਲੇ ਇਦਾ ਦੇ ਜਿਵੇਂ ਅੱਸੀ ਬਿਮਾਰ ਹੋ ਜਾਂਦੇ ਹ ਕੁਛ। ਅਤੇ ਡਾਕਟਰ ਕਹਿੰਦੇ ਨੇ ਤੁਹਾਡੇ ਨਾ ਸਰੀਰ ਦੇ ਵਿੱਚ ਨਾ ਪਾਣੀ ਬੜਾ ਆ। ਤੇ ਹਨਾ ਇਹਨੂੰ ਥੋੜ੍ਹਾ ਠੀਕ ਕਰਨੀ ਤੁਹਾਨੂੰ ਕੁਛ ਮਤਲਬ ਜੋ ਵੀ ਉਹਨਾਂ ਦਾ ਸੈਸ ਹੋਏਗਾ ਉਹ ਕਰਨਾ ਪੈਂਦਾ, ਫਿਰ ਕਿਸੇ ਵੇਲੇ ਸਾਨੂੰ ਡਾਕਟਰ ਕਹਿੰਦੇ ਕਿ ਤੁਹਾਡੀ ਬੋਡੀ ਚ ਪਾਣੀ ਦੀ ਕਮੀ ਹੋ ਗਈ ਹੈ।
ਹੰਜੀ
ਪਾ ਮਤਲਬ ਦੇਖਿਆ ਜਾਏ ਸਾਨੂੰ ਘੁੰਮਾ ਫਿਰ ਕੇ ਗੱਲ ਸਾਡੀ ਪਾਣੀ
ਪਾਣੀ ਤੇ ਹੀ ਆਂਦੀ ਏ ਸਹੀ ਗੱਲ ਏ।
ਪਾਣੀ ਪਾਣੀ ਨੇ ਸਾਨੂੰ ਦੇਖੋ ਅੰਦਰ ਸਾਰਾ ਉਹਦਾ ਕੰਪਲੀਟ ਕਰਨਾ ਉਹੁੰਨੇ ਹੈਨਾ।
ਬਿਲਕੁਲ ਪਾਣੀ ਹੀ, ਪੀਣ ਤੋਂ ਇਲਾਵਾ ਦੇਖੋ ਸਾਡੇ ਕਿੰਨੇ ਕੰਮ ਆਂਦਾ ਹੈ ਪਾਣੀ। ਹਰ ਜਗ੍ਹਾ ਚਾਹੀਦਾ ਹੈ ਪਾਣੀ ਹਨਾ, ਪੀਣਾ ਤੇ ਜ਼ਰੂਰੀ ਹੈ ਹੀ ਹੈ ਹੁਣ ਸਾਡੇ ਹਰ ਡੇਲੀ ਰੂਟੀਨ ਦੇ ਕੰਮਾਂ ਵਾਸਤੇ, ਨਹਾਉਣ ਧੋਣ ਵਾਸਤੇ ਕੱਪੜਿਆਂ ਵਾਸਤੇ ਹਰ ਚੀਜ਼ ਵਾਸਤੇ ਸਾਨੂੰ ਪਾਣੀ ਚਾਹੀਦੈ ਹੀ ਚਾਹੀਦੈ। ਔਰ ਅਗਰ ਟੈਂਕੀ ਖਾਲੀ ਹੋ ਜਾਏ, ਹੱਥ ਧੋਣ ਤੋਂ ਵੀ ਬੜੀ ਟੈਂਨਸ਼ਨ ਹੋ ਜਾਂਦੀ ਏ, ਲਾਸਟ ਟਾਈਮ ਸਾਡੀ ਮੋ-ਮੋਟਰ ਖ਼ਰਾਬ ਹੋ ਗਈ ਸਾਨੂੰ ਇਨੀ ਦਿੱਖ ਦਿੱਕਤ ਹੋਈ ਇਕਦਮ ਇਹ ਪਾਣੀ ਹੈ ਹੀ ਨਹੀਂ ਐਵੇਂ ਜਿਵੇਂ ਸੁੱਕਾ ਹੀ ਪੈ ਗਿਆ। ਮੈਂ ਕਿਹਾ ਬਈਆ ਮੈਨੂੰ ਤੇ ਮੋਟਰ ਟਿੱ ਕਰਾ ਕੇ ਦੋ ਬਹੁਤ ਦਿ-ਦਿੱਕਤ ਹੋ ਰਹੀ ਹੈ। ਵੀਰ ਅਸੀ ਥੋੜਾ ਸਟੋਰ ਕਰਕੇ ਰੱਖਿਆ ਪਾ-ਪਾਣੀ ਕਿ ਐਵੇਂ ਐਮਰਜੈਂਸੀ ਪੈ ਜੇ ਤੇ ਪਾਣੀ
ਅੱਛਾ-ਅੱਛਾ ਨਹੀਂ ਸਾਡੇ ਨਾ ਇੱਥੇ ਏਦਾਂ ਹੀ ਹੁੰਦਾ ਹੈ। ਸਾਡੇ ਵੀ ਏਥੇ ਤੇ ਨਾ ਮਤਲਬ ਦੋ-ਦੋ ਤਿੰਨ-ਤਿੰਨ ਦਿਨ ਪਾਣੀ ਨੀ ਆਂਦਾ ਤੁਹਾਨੂੰ ਪਤਾ ਪਿੱਚੇ ਥੋੜ੍ਹੀ ਜਿ ਮਤਲਬ ਸਾਡੇ ਨਾ ਇਥੇ ਥੋੜੀ ਸਟਾਈਕ ਹੋ ਗਈ ਸੀ ਪਾਣੀ ਤੋਂ ਹੀ ਹੋਈ ਸੀ ਜਾਂ ਪਤਾਂ ਨਹੀਂ ਕੋਈ ਗੱਲਬਾਤ ਹੋ ਗਈ ਸੀ ਤੇ ਦੋ ਦਿਨ ਨਾ ਪਾਣੀ ਨਹੀਂ ਆਇਆ।
ਹੂ
ਜਿੰਨਾ ਪਾਣੀ ਸਟੋਰ ਨਾਲੇ ਸਾਡੀ ਥੋੜ੍ਹੀ ਜੁਆਇੰਟ ਫੈਮਿਲੀ ਹੈ। ਜਿੰਨਾ ਅਸੀਂ ਸਟੋਰ ਕੀਤਾ ਕੀਤਾ ਦਾ ਸੀਂ ਨਾ ਆਪਣੀਆਂ ਤਿੰਨ ਚਾਰ ਟੈਂਕੀਆਂ ਦੂਜੀ ਵ ਸਭ ਤੁਸੀਂ ਮੰਨੋਗੇ ਝੂਠ ਖਾਲੀਆਂ ਹੋ ਗਈ ਸੁੋੱਕ ਗਈਆਂ ਸੀ ਜ ਔਰ ਇੰਨੀ ਟੈਂਸ਼ਨ ਹੋ ਗਈ ਫਿਰ ਅ ਸ ਮਹੱਲੇ ਵੱਲੀਆਂ ਆਂਟੀਆਂ ਇਕੱਠੀਆਂ ਹੋਈਆਂ ਉਹਨਾਂ ਨੇ ਥੋੜ੍ਹਾ ਜਿਹਾ ਮਤਲਬੋਲੇ ਸ਼ੋਲੇ ਉਹਨਾਂ ਦਾ ਫਿਰਥੋੜੀ ਮੀਡੀਆ ਆਈ ਫਿਰ ਜਾ ਕੇ ਕਿ ਉਹਨਾਂ ਨੇ ਨਾ ਫਿਰ ਸ਼ਾਮੀ ਕੋਈ ਪੰਜ ਵਜੇ ਨਾਲ ਪਾਣੀ ਛੋੜਿਆ ਸੀ
ਲੇ ਦੱਸੋ
ਪੰਜ ਵਜੇ ਨਾਲ ਪਾਣੀ ਛੱਡਿਆ ਛੱਡਿਆ ਸਿਰਫ਼ ਇੱਕ ਟੈਂਕੀ ਭਰੀ ਪਾਣੀ ਬੰਦ ਦੇਖੋੁਣ ਇੱਕ ਟੈਂਕੀ ਦੇ ਨਾਲ ਇੰਨੀ ਵੱਡੀ ਫੈਮਲੀ ਨੂੰ ਗੁਜ਼ਾਰਾ ਥੋੜ੍ਹੀ ਹੁੰਦਾ ਹੈ ਉਹ ਫਿਰ ਬੜੀ ਮੁਸ਼ਕਿਲ ਨਾਲ ਫੇਿਰ ਦੇਖੋ ਹਰ ਇੱਕ ਬੰਦੇ ਨੂੰ ਦੀ ਚੀਜ਼ ਦੀ ਨਾ ਅਹ ਕੀਮਤ ਪਤਾ ਹੋਣੀ ਚਾਹੀਦੀ ਕਿ ਭ ਇਹਦੀ ਵੈਲਿਊ ਕੀ ਆ
ਕੀ ਹੈ ਸਹੀ ਗੱਲ ਹੈ ਉਹ ਪਾਣੀ ਦੀ ਕੀਮਤ ਫਿਰ ਸਮਝ ਤਾਂ ਹੀ ਆਉਂਦੀ ਜਦ ਪਾਣੀ ਬਿਲਕੁਲ ਖਤਮ ਹੋ ਜਾਂਦਾ ਹੈ ਨਾ ਕਿ ਨਹੀਂ ਹੁੰਦਾ ਹੋ ਨਾ ਪੀਣ ਦੇ ਨਾਲ ਨਾਲ ਜ਼ਰੂਰੀ ਕੰਮਾਂ ਵਾਸਤੇ ਵੀ ਸਾਡੇ ਵਾਸਤੇ ਪਾਣੀ ਬਹੁਤ ਜ਼ਰੂਰੀ
ਹਾਂਜੀ ਹਾਂਜੀ ਸਭ ਪਾਸੇ ਜ਼ਰੂਰੀ ਆ ਹਰ ਚੀਜ਼ ਲਈ ਜ਼ਰੂਰੀ ਹੈਗਾ ਆ ਆਪਣੇ ਸਰੀਰ ਲਈ ਵੀ ਜ਼ਰੂਰੀ ਰੀ ਆ ਦੇਖੋ ਆਪਣੇ ਲਈ ਕੰਮਾਂ ਕਾਰਾਂ ਲਈ ਸਾਨੂੰ ਜ਼ਰੂਰੀ ਆ
ਬਿਲਕੁਲ ਬਿਲਕੁਲ ਸਹੀ ਗੱਲ ਹੈ
ਦੇਖੋ ਨਾ ਆਪਾਂ ਰੋਟੀ ਪਾਣੀੀ ਖਾ ਲੈਂਦੇ ਹਾਂ ਸਾਨੂੰ ਉਸ ਲਈ ਵੀ ਹੁੰਦਾ ਹੈ ਮਿਰਚ ਲੱਗ ਗਈ ਸਾਨੂੰ ਠੰਡ ਪਾਣੀ ਦੇ ਦਿਉ
ਵਾਂ ਪਾਣੀ ਕਿੰਨਾ ਦੇਖੋ ਫਾਇਦੇਮੰਦ ਹੈ ਨਾ ਸਾਡੇ ਵਾਸਤੇ ਹਰ ਚ ਅਗਰ ਅਸੀਂ ਮਿੱਠਾ ਖਾ ਲਿਆ ਤਾਂ ਵੀ ਸਾਨੂੰ ਪਾਣੀ ਦੀ ਲੋੜ ਪੈਂਦੀ ਹੈ ਅਗਰ ਅਸੀਂ ਨੂੰਹ ਨਾ ਖਾ ਲਏ ਤਾਂ ਵੀ ਪਾਣੀ ਦੀ ਲੋੜ ਪੈਂਦੀ ਹੈ ਹਾਂ ਤਿੱਖਾ ਖਾ ਲੈ ਹਾਂ ਹਰ ਚੀਜ਼ ਦੀ ਲੋ ਹਾਂ
ਹਾਂਜੀ ਬਸ ਏਦਾਂ ਹੀ ਬਸ ਸਾਨੂੰ ਤਾਂ ਇਹੀ ਹੈ ਕਿ ਬਈ ਅਸੀਂ ਵੀ ਕੁਛ ਪਾਣੀ ਦੀਆਂ ਹੁਣ ਤਾਂ ਪਾਣੀ ਤਾਂ ਵੀ ਮਤਲਬ ਜਿਵੇਂ ਜੂਸ ਵਗੈਰਾ ਹੁੰਦਾ ਹੈ ਕਿੰਨਾ ਕੁਛ ਵੀ ਆ ਗਿਆ ਹੋਇਆ ਹੈ ਹਨਾ ਕੋਈ ਪਤਾ ਨੀ ਕਿਹੜਾ ਕੋਈ ਜੂਸ ਸਾਗ ਗਿਆ
ਹਮ ਹਾਂਜੀ ਹਾਂਜੀ ਉਹ ਵੀ ਸਹੀ ਨੇ ਹਾਂਜੀ ਐਲੋਵੇਰਾ ਹੋ ਗਿਆ ਗਲੋਏ ਹੋ ਗਿਆ
ਜੀ ਹਾਂਜੀ ਉਹ ਸਹੀ ਰਹਿੰਦਾ ਦੇਖੋ ਸਿਹਤ ਲਈ ਵੀ ਅੱਛੀ ਰਹਿੰਦੀ ਹੈ ਚੀਜ਼ਾਂ ਤੇ ਇਸ ਕਰਕੇ ਅਸੀਂ ਤਾਂ ਜਿੰਨਾ ਹੋ ਸਕੇ ਵੀ ਗਰਮੀ ਤੋਂ ਬਚੀਏ
ਹਮ ਲਾਸਟ ਟਾਈਮ ਵੀ ਆ ਲਾਸਟ ਵੀਕ ਮੇਰੀ ਤਬੀਅਤ ਖ਼ਰਾਬ ਹੋ ਗਈ ਸੀ ਲੂਜ ਮੋਸ਼ਨ ਵਗੈਰਾ ਵੋਮੀਟਿੰਗ ਵਗੈਰਾ ਸਭ ਹੋ ਗਿਆ ਫਿਰ ਉਦੋਂ ਪਾਣੀ ਦੀ ਕਮੀ ਨੇ ਹਾਂ ਉਹੀ ਡਾਕਟਰ ਨੇ ਕਿਹਾ ਕਿ ਪਾਣੀ ਜਿੰਨਾ ਪੀ ਸਕਦੇ ਹੋ ਪੀਓ
ਹਾਂਜੀ ਅੱਜ ਕੱਲ ਤਾਂ ਇੰਨਾ ਕੁਝ ਵੀ ਆ ਗਿਆ ਹੋਇਆ ਬੱਚਿਆਂ ਨੂੰ ਹੈਾ ਉਹ ਹਾਂਜੀ ਓ ਆਰ ਐਸ ਆ ਗਏ ਨੇ ਤੁਸੀਂ ਦੇੇਖੋ ਬਾਹਰ ਜ਼ਰੂਰੀ ਨੀ ਹੈਗਾ ਕਿ ਤੁਸੀਂ ਬਾਹਰ ਜੂਸ ਵਗੈਰਾ ਦੇਣੇ ਤੁਸੀਂ ਘਰੇ ਕੁਛ ਦੁੱਧ ਅਹ ਦੁੱਧ ਲੱਸੀ ਬਣਾ ਕੇ ਦੇ ਦੋ ਬੱਚਿਆਂ ਨੂੰ ਜਿਹਦੇ ਨਾਲ ਹੈਲਦੀ ਵੀ ਰਹਿਣ ਚ ਪੀ ਵੀ ਲੈਂਦਾ।
ਪੀ ਵੀ ਲੈਣ ਸਹੀ ਗੱਲ ਹੈ।
ਹਾਂਜੀ- ਹਾਂਜੀ, ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਅਗਰ ਮੈਂ ਕੁਛ ਏਦਾਂ ਦੀ ਟਰਾਈ ਕਰਾਂਗੀ ਨਾ ਲੱਸੀ ਲੁੱਸੀ ਤੇ ਫਿਰ ਮੈਂ ਤੁਹਾਨੂੰ ਜਰੂਰ ਹਾਂਜੀ ਹਾਂਜੀ ਮੈਂ ਤੁਹਾਨੂੰ ਸ਼ੇਅਰ ਕਰਦਾਂਗੀ ਹਾਂਜੀ- ਹਾਂਜੀ ਓਕੇ ਸਤਿ ਸ਼੍ਰੀ ਅਕਾਲ।